ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭਾਬੀ ਜੀ। ਵਧੀਆ ਜੀ ਤੁਸੀਂ ਸੁਣਾਓ ਹੋਰ ਘਰ ਪਰਿਵਾਰ ਸਭ ਵਧੀਆ।
ਬਸ ਜੀ ਬਸ ਸਭ ਵਧੀਆ ਐ ਹੋਰ ਤੁਹਾਡੀ ਬਾਬਾ ਜੀ ਦੀ ਮੇਰ ਏ ਤੁਸੀਂ ਸੁਣਾਓ।
ਹਾਂਜੀ-ਹਾਂਜੀ ਚਿਲਡ ਹੈਗਾ ਏ ਜੀ। ਹੋਰ ਕੀ ਕਰਦੇ ਸੀ। ਹਾਂਜੀ-ਹਾਂਜੀ ਸਭ ਵਧੀਆ ਜੀ।
ਹੋਰ ਸੁਣਾਓ ਸਭ ਵਧੀਆ ਅੱਜ ਕਿੱਦਾਂ ਯਾਦ ਕੀਤਾ ਭਾਬੀ ਨੇ।
ਬਸ ਮੈਂ ਕਿਆ ਚਲੋ ਵੇਲੀ ਹੋਈ ਆ ਹਲੇੇ ਕੰਮ ਕੁੁਮ ਕਰਕੇ ਮੈਂ ਕਿਆ ਫ ਫੋਨ ਕਰਾਂ। ਭਾਬੀ ਜੀ ਨੂੰ ਨਾਲੇ ਮੈਂ ਨਾਲੇ ਮੈਂ ਪੁੱਛਣਾ ਸੀ ਮੈਂ ਕਿਆ ਕੋਈ ਏਦਾਂ ਦਾ ਬਿਜਨਸ ਤ ਦੱਸੋ ਕੋਈ ਜਿੱਦੇ ਚ' ਕੋਈ ਐਨ ਇਨਵੈਸਟਮੈਂਟ ਨਾ ਹੋਵੇ ਕੋਈ ਏਦਾਂ ਦਾ ਕੋਈ ਹਾਂਜੀ-ਹਾਂਜੀ ਕਿਉਂਕਿ ਜੋਬ ਮੈਂ ਕਰਦੀ ਸੀ ਬਿਜਨਸ ਮੈਂ ਈ ਕਰਨਾ ਐ। ਮੈਂ ਸਟਾਟ ਕਰਨਾ ਐ। ਹਾਂਜੀ-ਹਾਂਜੀ ਬਸ ਹੋਰ ਉਦੇ 'ਚ ਨਾ ਸੈਲਰੀ ਵ ਗੈਰਾ ਘੱਟ ਈ ਹੈਗੀ ਐ ਇਨੀ ਨੀ ਨਾ ਹੈਗੀ ਸੈਲਰੀ ਤੇ ਨਾਲੇ ਹੀ ਮੈਂ ਸੋਚ ਰਈ ਆਂ। ਪਾਰਟ ਟਾਈਮ ਵੀ ਕੋਈ ਮਿਲ ਜਾਏ ਤਾਂ ਵੀ ਸਈ ਹੈਗਾ। ਤਾਂ ਨਾਲ-ਨਾਲ ਨਾਲ ਨਾਲ ਜੋਬ ਵੀ ਕਰੀ ਜਾਵਾਂ ਨਾਲ-ਨਾਲ ਆਪਣਾ ਬਿਜਨੇਸ ਪਾਟ ਟਾਈਮ ਹੋ ਜਾਏ ਇਨਵੈਸਟਮੈਂਟ ਨਈ ਨਾ ਹੋਵੇ ਜਿਦੇ 'ਚ ਨਾ
ਹਾਂਜੀ ਤਾਂ ਕਿੱਦਾਂ ਦਾ ਬਿਜਨਸ ਤੁਹਾਡਾ ਮਤਲਬ ਨੀਕ ਮਾਈੰਡ ਕੀ ਹੈਗਾ ਕਿ ਕਿੱਦਾਂ ਦਾ ਕਰਨਾ ਬਈ ਬਿਲਕੁ ਫੁਲ ਵੀ ਇਨਵੇੈਸਟਮੈਂਟ ਨਾ ਹੋਏ ਜਾਂ ਥੋੜੀ ਬੋਤ ਹੋਏ।
ਥੋੜ੍ਹੀ ਬੋਤ ਹੋ ਜਾਏ ਜਿੱਦਾਂ ਲੱਖ ਡੇ ਲੱ ਹੋ ਜੇ ਜਿਆਦਾ ਇਤਨਾ ਈ ਹਾਂਜੀ-ਹਾਂਜੀ ਇਨੀ ਕੋ ਹੋ ਜੇ।
ਹਾਂਜੀ ਤੇ ਤੁਸੀਂ ਮਤਲਬ ਘਰੋ ਘਰੇ ਹੀ ਕਰਨਾ ਚਾਹੁੰਦੇ ਹੋ ਹਨਾ।
ਹਾਂਜੀ ਘਰੇ ਕਿਉਂਕਿ ਭਾਰ ਤ ਆ ਤੁਹਾਨੂੰ ਪਤਾ ਹੀ ਹੈਗਾ ਕਿਰਾਏ ਬੜੇ ਹੈਗੇ। ਬਸ ਘਰੇ ਮੈਂ ਅੱਜ ਕੱਲ ਸਈ ਗੱਲ ਐ ਸਈ ਗੱਲ ਐ। ਅੱਜ ਕੱਲ ਘਰੇ ਲੋਕੀ ਆਪਣਾ-ਆਪਣਾ ਬਿਜਨਸ ਖੋਲ ਕੇ ਬੈਠੇ ਹੋਏ ਨੇ। ਬੜੇ ਵਦੀਆ ਚਲਦੇ ਨੇ ਲੋਕਾਂ ਦੇ। ਸਈ ਗੱਲ ਐ। ਨਾਲੇ ਏਕ ਲੋਕਰੀ ਚ ਸਭ ਘਰ ਪਰਿਵਾਰ ਨੀ ਨਾ ਚੱਲਦਾ ਅੱਗੇ ਵੇਖਨਾ ਪੈਂਦਾ ਸਾਰਾ ਕੁੱਛ।
ਜੀ ਐ ਤਾ ਹੈਗਾ ਈ ਏ ਅ ਤਾ ਤੁਸੀਂ ਟਿਫਿਨ ਦਾ ਟਿਫਿਨ ਦਾ ਕੰਮ ਸ਼ੁਰੂ ਕਰ ਲੈਂਦੇ ਅੱਜ-ਕੱਲ ਦਾ ਬਥੇਰੇ। ਟਿਫਿਨ ਦਾ ਕੰਮ ਚੱਲ ਰੇਆ।
ਟਿਫਿਨ ਦਾ ਕਾੰਮ ਤਾ ਹੈਗਾ ਲੇਕਿਨ ਓ ਵੀ ਪੂਰੇ ਦਿਨ ਦਾ ਹੋਗੇਆ ਨਾ ਜਿੱਦਾਂ। ਪੂਰੇ ਦਿਨ ਚ ਘੰਟੇ ਖਲੋਤਾ ਨੀ ਜਾਂਦਾ ਆ ਓਈਓ। ਓਈ ਓਈ ਗਾੱਲ ਹੈਗੀ ਏ ਫੇਰ ਨਾਲੇ ਓਈ, ਸਮਾਨ ਵੀ ਫੇਰ ਮੈਂਗੋੜਾ ਮ ਗਾ ਆਂਦਾ ਨਾਲੇ ਅੱਜ-ਕੱਲ ਸਲੇਂਡਰ ਬੁਕਿੰਗ ਵੀ ਇਨਾ ਮੈਂਗਾ ਹੈਗਾ ਪਤਾ ਈ ਐ‌ ਤੁਆਨੂੰ ਕਿ ਕਿਨਾ ਮੈਂਗਾ। ਮੈਂਗਾਈ ਇਨੀ ਵੱਧ ਗਈ ਐ ਅੱਜ-ਕੱਲ। ਸਈ ਗਾੱਲ ਐ ਓਈ ਗਾੱਲ ਹੈਗੀ ਅੱਜ-ਕੱਲ ਖਰਚੇ ਈ ਪੂਰੇ ਮਸਾ। ਖਰਚੇ ਪੂਰੇ ਹੁੰਦੇ ਨੇ ਓਈ
ਇੱਕ ਬੰਦਾ ਕਮਾਏ ਤੇ ਸਾਰਾ ਪਰੇਵਾਰ ਖਾਲੇ ਹੁਨ ਨੀ ਹੁੰਦਾ ਹੁੰਦਾ ਤਿੰਨ ਕਮਾਨ ਤੇ ਇੱਕ।
ਸਈ ਗਾੱਲ ਆ ਅੱਜ-ਕੱਲ ਤਾਂ ਸਾਰੇ ਕਮਾਨ ਵਾਲੇ ਚਾਈਦੇ ਅੱਜ-ਕੱਲ ਨੀ। ਅੱਜ-ਕੱਲ ਗੁਜ਼ਾਰਾ ਹੈਈ ਨੀ ਬਿਨਾਂ ਕਿਸੇ ਕੋਸ੍ਰ ਕੋਈ ਜੋਬ ਤੇ ਯਾ ਕੋਈ ਬਿਨਾਂ ਕਮਾਈ ਕੋਈ। ਗੁਜ਼ਾਰਾ ਹੈ ਅੱਜ-ਕੱਲ ਚਿੰਤਾ ਈ ਨੀ ਕਰਦਾ।
ਤੇ ਪਾਭੀ ਤੁਸੀ ਕਾੰਮ ਕਰੋ ਨਾ ਤੇ ਤੁਸੀ ਤਾ ਸਟੀਚਿੰਗ ਵਗੈਰਾ ਸਿੱਖੀ ਹੋਈ ਸੀ ਨਾ ਵੈਸੇ।
ਹਾਂਜੀ-ਹਾਂਜੀ ਸਟੀ
ਤੇ ਜਿੱਦਾਂ‌ ਚਲੋ ਜਿੱਦਾਂ ਓਈ ਹੈਗੇ‌ ਤੁਸੀ ਡਯੁਟੀ ਜਾਦਾ ਨੀ ਦੇ ਸਕਦੇ ਜਦੋ ਘਰੇ ਆ ਜੋ ਟੀਨਿਗ ਕਰਕੇ। ਤੇ ਓਸ ਤੋ ਬਾਦ ਆਪਨਾ ਕੋਈ ਕਾਰੀਗਰ ਰਾੱਖ ਲੋ ਨਾ ਇੱਕ ਦੋ ਮਸ਼ੀਨਾਂ ਰੱਖ ਲੋ ਤੇ ਅੱਜ-ਕੱਲ ਦਾ ਬੂਟੀ ਦਾ ਕੰਮ ਬਤੇਰਾ ਚੱਲ ਰੇਆ ਸਟਿਚਿੰਗ ਦਾ।
ਅੱਛਾ।
ਬਤੇਰੀ ਕਮਾਈ ਹੈਗੀ ਆ ਸੂਟਾਂ ਦੀ ਸਿਲਾਈ ਬੜੀ ਮੈਂਂਗੀ ਆ। ਘੱਟੋ ਘੱਟ ਅੱਠ ਸੌ ਰੁਪਏ, ਹਜ਼ਾਰ ਰਪੇਆ ਸਟਾਟਿੰਗ ਹੈਗੀ ਆ‌ ਸੂਟਾਂ ਦੀ ਸਿਲਾਈਆਂ।
ਹਾਂ ਓ ਤਾਂ ਹੈਗਾ ਸਿਲਾਈ ਬੜੀ ਮੈਂਗੀ-ਮੈਂਗੀ ਹੈਗੀ ਆ ਆੱਜ।
ਹਾਂਜੀ-ਹਾਂਜੀ ਤੇ ਤੁਸੀ ਆਪ ਕਾਰੀਗਰ ਬਠਾਓ। ਤੇ ਆਪਨਾ ਜਿੱਦਾਂ ਦਿਨ ਦੇ ਦੋ ਸੂਟ ਵੀ ਸੀ ਲੇ ਤੇ ਸੈਲਰੀ ਬੇਸ ਤੇ ਓਨੂੰ ਰਾੱਖ ਲੇਓ। ਤੇ ਆਪਨਾ ਸੋਨਾ ਕਾੰਮ ਚੱਲ ਜਾਓ ਅੱਗੇ ਤਾਂ ਵੈਸੇ ਤੋਆਨੂੰ ਪਤਾ ਐਨੇ ਫੈਸਟਿਵਲ ਆਰੇ।
ਸਈ ਗਾੱਲ ਓ ਤਾ ਤੋਆਡੀ ਗਾੱਲ ਸਈ ਬਾੱਸ ਆਈ ਹੁੰਦਾ ਅੱਜ-ਕੱਲ ਲੋਕੀ ਨਾ ਰੇਡੀਮੇਡ ਬੜਾ ਪਾਂਦੇ ਨੇ। ਰੇਡੀਮੇਡ ਚ ਬੜੇ ਜਿੰਦਾ ਜਿਨੁ ਵੇਖੋ ਓ ਰੇਡੀਮੇਡ ਈ ਲ ਸਭ ਨੁੰ ਪਤਾ ਅੱਛਾ ਅੱਛਾ‌ ਅੱਛਾ। ਅੱਛਾ ਤੇ ਮਤਲਬ ਕੀ ਕਿਦਾ ਸਟਾਟ ਹੋਗਾ ਕੀ-ਕੀ ਕਿਦਾ। ਅੱਛਾ-ਅੱਛਾ ਤੇ
ਮਾਨਾ ਘੱਟੋ ਘੱਟ ਤੁਸੀ ਸੂਟ ਦਾ ਵੀ ਸਾਬ ਰੱਖੋਗੇ, ਬਈ ਅੱਠ ਸੌ ਰੁਪੇਆ ਸੂਟ ਲਓ ਛੇ ਸੌ ਰੁਪਏ ਸਿਲਾਈ, ਉਹ ਤਾਂ ਜਿੱਦਾਂ ਤੁਸੀਂ ਸਿੰਪਲ ਸੂਟ ਸਿਲਓਗੇ ਕੋਟਨ ਦਾ ਤਾਂ ਸਿੰਪਲ ਹੀ ਸਿਲਾਈ ਹੋਣੀ ਹੈ, ਜਦੋਂ ਤੁਸੀਂ ਅਸਤਰ ਵਾਲੇ ਸੂਟ ਸਿਲੋਗੇ ਤ ਉਂਨਦੀ ਡਬਲ ਸੁਿਲਾਈ ਹੁੰਦੀ ਆ, ਤਾਂ ਤੁਸੀਂ ਜਿਸ ਕਾਰੀਗਰ ਨੂੰ ਰ ਖੋਗੇ, ਤਾਂ ਉਂਹਦੇ ਨਾਲ ਸੈਲਰੀ ਬੇਸ ਤੇ ਗੱਲ ਕਰਲੋ, ਨਹੀਂ ਤਾਂ ਸੁੱਟ ਦੇ ਹਿਸਾਬ ਵਿੱਚ ਕਰਲਓ ਕਿ ਇੰਨੇ ਦਾ ਸੂਟ ਏ, ਇੰਨਾ ਹਿੱਸਾ ਹੁੰਦਾ ਵਾ। ਹਾਂਜੀ, ਕਿਉਂਕਿ ਤੁਸੀਂ ਡੁੱਯੁਟੀ ਤਾਂ ਪੂਰੀ ਦੇ ਨਹੀਂ ਸਕਦੇ। ਸੂਟ ਦਾ ਤਾਂ, ਹਾਂਜੀ ਮੈਂ ਕਹਿ ਤਾ ਰਹੀ ਆ ਤੁਹਾਨੂੰ, ਕਿ ਅਗਰ ਤੁਸੀਂ ਸੇ, ਜਿਵੇਂ ਸਿੰਪਲ ਹੁਣ ਸਿਲਾਈ ਵੇਖੋ ਚਾਰ ਸੌ ਰੁਪਏ ਹੈਗੀ ਹੈ ਸਿੰਪਲ ਸੂਟ। ਸਿਲਾਈ ਚਾਰ ਸੌ ਰੁਪਏ, ਤੇੇਏੇਏਏ ਅਸਤਰ ਵਾਲੀ ਹੋ ਜਾਂ ਦੀ ਏ। ਮਤਲਬ ਸ਼ਰਟ ਵਿਚ ਅਸਤਰ ਲਗਦਾ ਏ। ਤਾਂ ਆਹ ਫੇਰ ਹੋ ਜਾਂਦੀ ਹੈ ਸਾਢੇ ਪੰਜ ਸੌ, ਔਰ ਜੋਓ ਪੂਰੇ ਸੂਟ ਚ ਲੱਗਦਾ ਏ। ਤੇ ਸਤ -ਅੱਠ ਸੌੁ
ਅੱਛਾ- ਅੱਛਾ-ਅੱਛਾ। ਫੇਰ ਤਾਂ ਵਧੀਆ ਹੈਗਾ ਐ।
ਹਾਂਜੀ, ਤੇ ਉਂਹਦੇ ਚ ਤੂੰ ਇੱਕ-ਇੱਕ ਸੂਟੇਜ ਤੁਸੀਂ ਰੱਖ ਵੀ ਲਓ, ਉਂਹਦਾ ਹੱਦ ਤੋਂ ਹੱਦ, ਦਸ- ਪੰਦਰਾਂ ਪ੍ਰਸੈਂਟ, ਵੀਹ ਪ੍ਰਸੈਂਟ ਤੱਕ ਕੀ ਹੋ ਜਾਂਦਾ ਵਾ।
ਅੱਛਾ, ਤੇ ਨਾਲੇ-ਨਾਲੇ ਆਪਾਂ ਸੂਟ ਵੀ ਰੱਖ ਸਕਦੇ ਆ ਹਜੇ ਕੋਈ ਲੈਣ ਵੀ ਆਵੇ, ਉਹ ਵੀ ਸੇਲ ਹੋਂਦਾ ਹੈਗਾ। ਬੇਚ
ਟਾਉਣੀ ਚਾਹੀਦੀ ਐ, ਤਾਂ ਹਾਂ-----ਫਿਰ ਫੇਰ ਅਜੇ ਸੂਟਾਂ ਦਾ ਰਹਿ ਕੇ ਸਿੱਧਾ ਪਹਿਲੇ
ਅੱਛਾ, ਯਾਂ ਤਾਂ ਹਜੇ ਸਟਾਰਟਿੰਗ ਸਟਾਰ ਤੁਸੀਂ ਚਲੋ ਮਸ਼ੀਨਾ ਹੀ ਲੈ ਕੇ ਆਉਂਦੇ ਆ। ਉਹ ਸਟਾਰਟ ਕਰਦੇਆਂ, ਫਿਰ ਵੇਖਦੇਆਂ ਜੇ ਉਹਦੇ ਚ ਕੰਮ ਸਹੀ ਚੱਲਿਆ। ਤੇ ਫਿਰ ਅੱਗੇ ਵਧਾਉਣਗੇ।
ਅਰੇ, ਤਾਂ ਵੀ ਬਥੇਰਾ ਓ ਚੱਲ ਰਿਹਾ ਏ। ਜਿੱਦਾਂ ਤੁਸੀਂ ਆ ਕ, ਜਿਵੇਂ ਸ਼ੋਪ ਤੇ ਹੁੰਦੇ ਨੇ। ਕੋਸਮੈਟਿਕ ਵਾਲੇ ਹੁੰਦੇ ਨੇ, ਜਵੈਲਰੀ ਵਾਲੇ ਆ, ਜਿਹੜ ਜਵੈਲਰੀ ਸ਼ੋਪਸ ਆਉਂਦੀ ਹੈ। ਤੁਸੀਂ ਨਾ ਉਨਾਂ ਦਾ ਨਾ ਆ ਜਿ ਦਾਂ, ਮੋਬਾਇਲ ਇਚ ਫਲਿਪਕਾਰਟ ਤੇ ਐਮਾਜ਼ੋਨ ਤੇ ਉਨ੍ਹਾਂ ਦੇ ਪ੍ਰੋਡਕਟ ਪਾ ਦੋ।
ਅੱਛਾ-ਅੱਛਾ।
ਜੀਰੋ ਇਨਵੈਸਟਮੈਂਟ ਹੈਗਾ ਹੈ ਏਹ ਬਿਜਨਸ ਵੀ, ਤਾਂ ਤੁਸੀਂ ਉਹਨਾਂ ਦੇ ਪ੍ਰੋਡਕਟ ਪਾਓ, ਤੇ ਅਗਰ ਓਡਰ ਆ ਜਾਏ ਤੇ ਤੁਹਾਡੀ ਉਹਦੇ ਚ ਕਮਿਸ਼ਨ। ਆਉਂਦੀ ਆ।
ਅੱਛਾ, ਤੇ ਉਹ ਮਤਲਬ ਕਿੱਦਾਂ ਹੈਕਟਿੰਗ ਕਰਨੀ ਆਉਂਦੀ ਹੈ, ਜਿੱਦਾਂ ਐਮਜ ਫਲਿੱਪ ਕੱਟ ਦੇ ਨਾਲ ਸਲੈਟਿੰਗ ਹੁੰਦੀ ਉਹ ਨਾ ਕਿੱਦਾਂ ਹੋਏਗੀ ਉਹ।
ਉਹ ਹੁੰਦੀ ਆ, ਉਹ ਇੱਕ ਐਪ ਉਦੀ ਆ। ਉਹਦੇ ਥਰੂ ਹੁੰਦੀ ਆ ਭਾਬੀ, ਹਾਂਜੀ ਤੁਸੀਂ ਪਹਿਲਾਂ ਹਾਂ ਐਪ ਦੇ ਥਰੂ ਜੁਆਇਨਿੰਗ ਕਰਨੀ ਪਏਗੀ ਤੁਹਾਨੂੰ, ਫੇਰ ਤੁਸੀਂ ਆਪਣਾ ਜਦੋਂ ਪਾਓਗੇ ਨਾ ਏਹ ਸਮਾਨ, ਤੁਹਾਡੀ ਡੀਲ ਤਾਂ ਹੋ ਗਈ, ਤੁਹਾਡੀ ਡੀਲ ਹੋ ਗਈ ਸ਼ੋਪਕੀਪਰ ਨਾਲ। ਸ਼ੋਪਕੀਪਰ ਤੁਹਾਨੂੰ ਸਮਾਨ ਦੇਗਾ ਕਿ ਹਾਂ ਬਈ ਆ ਪਾਂਣਾ ਹੈ, ਉਹ ਤੁਸੀਂ ਪਾਓਗੇ ਸਮਾਨ। ਤੇ ਉਹਦਾ ਓਡਰ ਆਏਗਾ। ਤੁਸੀਂ ਸਿੱਧਾ ਸ਼ੋਪ ਕੀਪਰ ਨੂੰ ਕਹੋਗੇ, ਇਹ ਓਡਰ ਆਇਆ ਉਹ ਓਡਰ
ਆਪਣਾ ਫਲਿਪਕਾਰਟ ਦੇ ਥਰੂ, ਅਮਾਜ਼ੋਨ ਦੇ ਥਰੂ ਚਲਾ ਜਾਏਗਾ। ਪਰਸਲ ਹੋ ਜੇ, ਹਾਂਜੀ, ਇਹ ਵੀ ਵਧੀ ਹਾਂਜੀ। ਜੀ, ਜੇ ਉਹ ਇਨਵੈਸਟਮੈਂਟ ਆਉਂਦਾ, ਤਾਂ ਆਪਣਾ ਤੁਹਾਡਾ ਕਮਿਸ਼ਨ ਆਈ ਗਿਆ ਆਪਣਾ ਜਿਹੜਾ ਹੈਗਾ, ਹਾਂਜੀ, ਪਰ ਉਹੀ ਆ ਗਏ ਨਾ। ਬਿਜਨਸ ਵਥੇਰੇ ਹੈਗੇ ਨੇ ਪਹਿਲੇ ਇਹ ਆਉਂਦਾ ਕਿ ਬੰਦੇ ਨੂੰ ਥੋੜਾ ਜਿਹਾ ਨਾ ਪਹਿਲੇ ਗਾਈਡ ਹੋਣਾ ਚਾਹੁੰਦਾ ਹੈ, ਕੌਣ ਗਾਈਡ?
ਸਹੀ ਗੱਲ ਐ ਵੈਸੇ, ਸਹੀ ਗੱਲ ਐ, ਇਹ ਤਾਂ ਗੱਲ ਸਹੀ ਹੈਗੀ ਏ ਬਿਲ ਬਿਲਕੁਲ ਸਹੀ ਕਿਹਾ ਤੁਸੀਂ, ਗਾਈਡੈਂਸ ਬਹੁਤ ਜ਼ਰੂਰੀ ਹੈ ਅੱਜ ਕੱਲ ਨਾ।
ਹਾਂਜੀ-ਹਾਂਜੀ।
ਅੱਜ ਕੱਲ ਉਹ ਵੀ ਤਾਂ ਚਲਿਆਂ, ਉਹ ਕਸਟਮਾਈਜ਼ ਦਾ ਜਿੱਦਾਂ
ਹਾਂ ਕਸਟਮਾਈਜ਼ ਬਹੁਤ ਚਲਿਆ, ਆਤਾਂ ਮੇਰਾ ਪੰਜਾ ਹੀ ਕਰਦਾ ਸੀ। ਉਹ ਤਾਂ ਬੜਾ ਈ ਸੋਹਣਾ ਕੰਮ ਏ, ਬਸ ਉਨਦੇ ਚ ਵੀ ਥੋੜਾ ਜਿਹਾ ਪੇਸ਼ੈਂਸ ਰੱਖਣੀ ਪੈਂਦੀ ਏ। ਘੱਟੋ ਘੱਟ ਟਾਈਮ ਲੱਗਦਾ ਵਾ, ਸਾਲ ਪਰ ਲੱਗ ਜਾਏਗਾ ਤੁਹਾਨੂੰ ਸਕਸਸ ਹੋਉਣ ਲੱਗੇ ਲੈ ਲੇਕਿਨ ਹੋ ਜਾਂਦਾ ਵਾ ਕਸਟਮ ਵੀ ਹਾਂਜੀ, ਦੇ ਉਨਦੇ ਚ ਵੀ ਏਦਾਂ ਈ ਏਹ ਜਿਹੜੇ ਕਸਟਮਾਈਜ ਪ੍ਰੋਡਕਟ ਬਣਦੇ ਨੇ ਦਿੱਲ਼ੀ, ਮੋਸਟਲੀ ਇਹਨਾਂ ਦੀ ਮੈਨੂਫੈਕਚਰਿੰਗ ਹੁੰਦੀ ਹੈ। ਓਹ ਤੁਸੀਂ ਔਡਰ ਦੇਓ ਆਪਣਾ, ਜਿੰਨੇ ਮਰਜ਼ੀ ਬਲਕੇ ਚ ਉਠਾਓ, ਚਾਹੇ ਵੈਸੇ ਉਠਾਓ। ਉਹ ਪੋਸਟ ਪਾਣੀ ਪੈਂਦੀ ਏ ਤੁਹਾਨੂੰ ਇੰਸਟਾ ਤੇ ਫੇਸਬੁੱਕ ਤੇ, ਜਿੱਥੇ ਮਰਜ਼ੀ ਪਾਓ। ਮੋਬਾਈਲ ਚ, ਤੇ ਜਿਵੇਂ ਤੁਹਾਡੇ ਔਡਰ ਆ ਗਏ। ਹਾਂ, ਜਿੱਦਾਂ ਤੁਹਾਡੇ ਓਡਰ ਆ ਗਏ ਤੇ ਆਪਣਾ ਓਡਰ ਦੇ ਅ ਅਕੋਰਡਿੰਗ ਤੁਸੀਂ ਪਿੱਛੇ ਉਹ ਦੇ ਦੋਗੇ ਬਣਨ ਵਾਸਤੇ ਤੇ ਆਪਣਾ ਵਿੱਚ ਮਾਰਜਨ ਰੱਖ ਕੇ, ਤੇ ਕਸਟਮਰ ਨੂੰ ਆਪਣਾ ਤੁਸੀਂ ਡਿਲੀਵਰ ਕਰ ਦੋਗੇ। ਉਹ ਕਸਟਮਾਈਜ਼ ਹੋਂਦਾ ਕੰਮ।
ਅੱਛਾ-ਅੱਛਾ, ਔਰ ਸਾਰੀ ਆਈਟਮ ਤੇ ਕਸਟਮਾਈ ਹੋ ਜਾਂਦਾ ਏ, ਮਤਲਬ ਜਿੱਦਾਂ ਜੋ ਵੀ
ਅਛ ਹੁੰਦਾ ਭਾਬੀ, ਸਭ ਕੁਛ ਕਸਟਮਾਈਜ਼ ਹੋਣ ਲੱਗ ਗਿਆ, ਬੈਡਸ਼ੀਟਾਂ ਵੀ ਸਭ ਕੁਛ ਵੀ ਸ਼ ਟੀ ਸ਼ਰਟਾਂ, ਵੀ ਸਭ-ਸਭ-ਸਭ ਜਵੈਲਰੀ ਵੀ।
ਵਰ, ਜ।
ਟਾਈਮ ਉਹੀ ਲੱਗਦਾ ਜਿੱਦਾਂ ਬਣਨ ਚ ਲੱਗਦਾ, ਕਸਟਮਾਈਜ਼ ਨੂੰ ਥੋੜਾ ਟਾਈਮ ਲੱਗ ਜਾਂਦਾ ਵਾ। ਤਿੰਨ-ਚਾਰ ਦਿਨ ਉਹਨਾਂ ਨੂੰ ਲੱਗਦੇ ਹੈਗੇ ਆ, ਤਾਂ ਫੇਰ ਪੰਜ-ਛੇ ਦਿਨ ਘੱਟੋ-ਘੱਟ ਦਸ-ਬਾਰਾਂ ਦਿਨ ਲੈ ਕੇ ਚੱਲੋ ਕਸਟਮਰ
ਅੱਛਾ-ਅੱਛਾ, ਤੇ ਜਿੱਦਾਂ ਪੇਮੈਂਟ ਵਗੈਰਾ ਹੁੰਦੀ ਹੈ। ਉਹ
ਪੇਮੈਂਟ ਔਨਲਾਈਨ ਹੀ ਹੁੰਦੀ ਆ, ਕਿਉਂਕਿ ਬਾਅਦ ਦੇ ਵਿੱਚ ਫਿਰ ਕਸਟਮਰ ਕਹਿ ਦੇ ਕਿ ਹਾਂ। ਕੈਸ਼ ਉਨ ਡਿਲੀਵਰੀ ਚ ਮੈਂ ਨਹੀਂ ਲਊਂ ਤਾਂ ਫਿਰ ਕੀ ਹੋਏ ਹੈਨਾ ਤਾਂ ਕਿਆ ਉਹ ਔਨਲਾਈਨ ਪੇਮੈਂਟ ਤਾਂਈ ਤਾਂ ਉਹ ਤਿਆਰ ਕਰਦੇ ਨੇ ਕਟਸਮਾਇਜ ਉਹ ਪਹਿਲੇ ਉਹ ਪੇਮੈਂਟ ਓਨਾਨੂੰ ਵੀ ਕਰਨੀ ਪੈਂਦੀ ਨਾ। ਮੈਂਨੂੰਫਰੈਕ ਚਰ ਨੂੰ ਵੀ ਪੇਮੈਂਟ ਕਰਨੀ
ਅੱਛਾ- ਅੱਛਾ ਤੇ ਮੈਂ ਜਿੱਦਾਂ ਸਟਾਰਟ ਕਰਨਾ ਹੋਵੇ ਮਤਲਬ ਕਿਦੇ- ਕਿਦੇ ਨਾਲ ਕੰਟੈਕਟ ਏਦਾਂ ਕਰਾ।
ਹਾਂਜੀ-ਹਾਂਜੀ ਹਾਂ ਇਹ ਮੈਨੂੰ ਡਾਇਰੈਕਟ ਅਗਰ ਮੈਨੂਫੈਕਚਰ ਨਾਲ ਕਰ ਲਓਗੇ ਉਹ ਵੀ ਵਧੀਆ ਐ। ਨਹੀਂ ਤਾਂ ਕੋਈ ਵੀ ਵਿਚ ਜਿਵੇਂ ਹੁੰਦੇ ਨੇ ਕਰਨ ਵਾਲੇ ਰੀਸੇਲਰ। ਰੀਸੇਲਰ ਨਾਲ ਕਰ ਲਓ ਤੁਸੀਂ। ਉਹ ਰੀਸੇਲ ਕਰ ਰੇਹਾ ਹੋਣਾ ਤੁਸੀਂ ਉਹਦੇ ਕੋਲ ਪ੍ਰੋਡਕਟ ਚੁੱਕ ਲਓ।
ਆਪਣਾ ਮਾਰਜਿਨ ਲਗਾ ਕੇ ਅਗੇ ਮੈਂ ਉਹਨਾਂ ਨੂੰ
ਮੋਬਾਇਲ ਚ ਪਾਉਣਾ। ਤੁਸੀਂ ਕੀ ਕਰਨਾ ਤੁਸੀਂ ਕਿਹੜਾ ਖਰੀਦ ਕਰ ਲਿਆਣਾ। ਤੁਸੀਂ ਤਾਂ ਔਡਰ ਲੈਣਾ ਤਾਂ ਕਸਟਮਰ ਦੀ ਚੋਇਸ ਪੁੱਛਣੀ ਹੈ। ਤੇ ਆਪਣਾ ਓਨੂੰ ਡਿਲੀਵਰ ਕਰਵਾਨੈ। ਐ ਵੀ ਸੋਣਾ ਕੰਮ ਚੱਲ ਰਿਐ ਅੱਜ।
ਸਈ ਗੱਲ ਐ। ਏਦੇ 'ਚ ਵੀ ਕੋਈ ਇਨਵੈਸਟਮੈਂਟ ਨੀ ਹੈਗੀ, ਐ ਵਧੀਆ ਹੈਗੈ ਤੇ ਧੀਰੇ-ਧੀਰੇ ਐ ਕੰਮ ਵੱਧੂਗਾ।
ਹਾਂਜੀ-ਹਾਂਜੀ ਨਈ ਬਥੇਰਾ ਹੁਨ ਤਾਂ ਵੱਧ ਗਿਐ। ਹੁਨ ਤਾਂ ਬਰੇ ਕੰਮਪੀਟੀਸ਼ਨ ਹੋ ਗਿਐ ਏਸ ਕੰਮ ਵਿੱਚ।
ਰਈ ਜੇ ਆਪਾ ਸ਼ੁਰੂ ਕਰੀਏਗਾ। ਕੋਈ ਵੀ ਕੰਮ ਸ਼ੁਰੂ ਕਰੀਏ ਓ ਧੀਰੇ-ਧੀਰੇ ਈ ਪ੍ਰੋਫਿਟ ਦੇਂਦੈ, ਸਟਾਰਟਿੰਗ
ਪੇਸ਼ੈਂਸ ਤਾਂ ਰੱਖਨਾ ਈ ਪੈਂਦੈ ਭਾਬੀ। ਸਾਲ ਬਾ ਪੇਸ਼ੈਂਸ ਰੱਖਨਾ ਪੈਂਦੈ। ਹਾਂਜੀ ਕੇੜਾ ਵੀ ਕੰਮ ਕਰ ਲੋ ਹਰ ਕੰਮ ਇੱਚ ਕਰਨਾ ਪੈਂਦੈ ਕੁਛ।
ਹਾਂਜੀ-ਹਾਂਜੀ। ਹੋਰ ਤੁਆਡਾ ਕੰਮ ਸਈ ਚੱਲ ਰਿਐ?
ਹਾਂਜੀ-ਹਾਂਜੀ, ਗੁਰਮਾਹਾ ਰਾਜ ਜੀ ਦਾ ਸ਼ੁਕਰ ਏ। ਸਭ ਵਧੀਆ ਚੱਲ ਰਿਐ, ਗੁਰੂ ਬਾਬੇ ਦਾ।
ਹਾਂਜੀ-ਹਾਂਜ, ਓ ਬਸ
ਹੁਣ ਤੁਸੀ ਐ ਨਾ ਹਿੰਮਤ ਕਰੋ ਤੇ ਸਟਾਰਟ ਕਰੋ ਕੋਈ, ਬਿਜਨਸ। ਹਾਂ, ਕਿਉਂਕਿ ਨਾ ਹੋ ਜਾਏਗਾ ਸਕਸੈਸ। ਕੋਈ ਗੱਲ ਨੀ।
ਠੀਕ ਐ ਤੇ ਜੇ ਮੈਂ ਓ ਕਰਨਾ ਹੋਵੇ ਮੈਂ ਨਾ ਤੁਆਨੂੰ ਦੱਸਾਂਗੀ। ਤੁਸੀ ਦੱਸ ਰੇ ਓ ਅੱਜ ਤਾਡਾ ਵ ਪੈਨੰ ਜਾਏ ਦੈ ਤੇ ਓਨਾਂ ਨਾਲ ਗੱਲ ਕਰਾ ਦੇਨਾ ਯਾਂ ਤਾਂ ਤੁਸੀ।
ਜੀ ਮੈਂ ਉਨਾਂ ਦੇ ਨਾਲ ਤੁਆਡੀ ਗੱਲ ਕਰਾਂ ਦਾਗੀ।
ਠੀਕ ਐ ਜੈ। ਧੰਨਯਵਾਦ ਜੀ, ਠੀਕ ਐ। ਸਸ ਸ਼੍ਰੀ ਅਕਾਲ।